ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਵਧੀਆ
ਤੁਸੀਂ ਸੁਣਾਓ ਬੜੇ ਦਿਨਾਂ ਬਾਅਦ ਯ
ਬਸ ਘਰ ਦੇ
ਮੈਂ ਕਿਹਾ ਮੇਰਾ ਤੂੰ ਫੋਨ ਕਰਨ ਦਾ ਤੇ ਉਹ ਤੇ ਚੱਲਦੇ ਈ ਰਹਿਨੇ ਅਐਗੇ ਨੇ ਹੋ ਤੇ ਬਸ ਤੇ ਗਰਮੀ
ਘਰ ਦੇ ਕੰਮ ਨੀ ਖ
ਬਹੁਤ ਹੋ ਗਈ ਇੰਨੀ ਗਰਮੀ ਲੱਗੀ
ਹਾਂ ਬਹੁਤ ਜ਼ਿਆਦਾ ਮੈਂ ਉਹਣੂੰ ਲੈਣ ਕੁੜੀ ਨੂੰ ਲੈਣ ਚਾਹਦੀ ਆ ਆਪਣੇ ਸਕੂਲੋਂ ਜਦੋਂ ਆਉਂਦੀ ਹੈ ਹਾਂ ਆਰਾਮ ਕਰ ਲਓ ਮੈਂ ਆਪ ਕੁੜੀ ਨੂੰ ਲੈਣ ਗਰਮੀ ਹੁੰਦੀ ਏ ਬੜਾ ਦਿੱਕਤ ਹੁੰਦੀ ਏ
ਹਾਂ ਬਚ
ਇੱਕ ਮਿੰਟ
ਜਾ ਲਈਤੇ ਛੁੱਟੀਆਂ ਜਲਦੀ ਪੈ ਅਜਨ ਟਾਈਮ ਤੇ
ਛੁੱਟੀਆਂ ਹੋਣ ਪੈਣ ਵਾਲੀਆਂ ਨੇ ਮੇਰੇ ਵੱਡੇ ਦੀਆਂ
ਬਸ ਥੋੜਾ ਜਾ ਕੰਮ ਕਰਦੇਆ ਪੈਆ ਜਾਈਏ ਪੱਖੇ ਥੱਲੇ ਪੈ ਜਾ ਏ ਐਵੇਂ ਅਘ ਦਿਏ ਹੈ ਗਰਮੀ ਨਾਲ ਏ
ਮੈਂ ਨ ਲੇਕਿਨ ਏਸੀ ਨੀ ਚਲਾਂਦੀ ਕਿਓਂ ਕਿ ਨਾ ਏਸੀ ਤੋਂ ਬਾਦ ਫੇਰ ਅਸੀਂ ਗਰਮੀ ਚ ਆਣਾ ਏ, ਫੇਰ ਰਸੋਈ ਜਾ ਕੇ ਕਦੇ ਸਬਜੀਆਂ ਬਣਾਣੀਆਂ ਕਦੇ ਰੋਟੀਆਂ ਬਣਾਣੀਆਂ ਨੇ ਦੂਜਾ
ਦੀਆ ਕਿ ਚੱਲ ਰਾਤ ਨੂੰ ਹੀ ਏਸੀ ਚਲਾਇਆ ਕਰ ਚਲਾਇਆ ਜਾਏ
ਹਾਂ
ਬਿਲਕੁਲ ਸਿਪਿੱਟੇ ਕੱਪੜੇ ਚਾਹੀਦੇ ਹੁੰਦੇ ਆ ਕਿ ਹ ਹਾਂ ਵੀ ਜਿਹਦੇ ਵਿੱਚ ਗਰਮੀ ਵੀ ਘੱਟ ਲੱਗਿਆ
ਹਮ ਬੰਦੇ ਕਹਿੰਦੇ ਨੇ ਤੁਸੀਂ ਘਰ ਕੀ ਬਣ ਕੇ ਰਹਿੰਦੀਆਂ ਔ ਬਾਅਰ ਹਾਂਹਾਂ ਬਾਹਰ ਜਾਓ ਤੇ ਚੰਗੀਆਂ ਭਲੀਆਂ ਹੁੰਦੀਆਂ ਵਾ ਘਰ ਐਵੇਂ ਬੈ ਇੱਕ ਤੇ ਵੇ ਸੂਟਾਂ ਦੀ ਇਨੀ ਇੰਨੀ ਮੰਗਾਈ ਹੋ ਗਈ ਏ। ਹਾਂ ਇੰਨੀ ਮਹਿੰਗਾਈ ਹੋ ਗਈ ਏ ਸੂਟਾਂ ਦੇੇ ਰੇਟ ਵੱਧ ਗਏ ਨੇ
ਕਰ ਮੇ ਬਿਲਕੁਲ ਬਿਲਕੁਲ
ਘਰ ਗਏ ਘਰ ਗਏ ਸੀ ਤੇ ਹਾਂ ਘਰ ਗਈ ਸੀ ਤਾਂ ਸੂਟ ਦਿੱਤਾ ਮੈਨੂੰ ਘਰੋਂ ਦੀ ਤੇ ਮੈਂ ਫਿਰ ਸਿਪਣਾ ਦੇਤਾ ਸੂਟ ਆਪਣਾ ਤੇ ਪਤਾ ਨੀ ਡੇਢ ਜਾਰ ਦਾ ਸੂਟ ਹੋਏਗਾ ਤੇ ਉਹਦੇ ਉੱਪਰ ਨੌ ਸੌ ਰੁਪਏ ਦਾ ਸਵਾਈ ਲੱਗ ਗਈ
ਮਹਿੰਗਾਈ ਤੇ ਬਹੁਤ ਏ ਇੰਨੀ ਸਵਾਈ ਹੈ ਸਟਿਚਿੰਗ ਬਹੁਤ ਜ਼ਿਆਦਾ ਇਹਨੇ ਦੇ ਸੂਟ ਨ ਆਉਂਦੇ ਜਿੰਨੀ ਸਟਿਚਿੰਗ ਹੁੰਦੀ ਹੈਗੀ ਹੈ
ਮੈਂ ਪਹਿਲਾਂ ਉਹਨਾਂ ਨੇ ਕਿਹਾਿਰ ਉੱਪਰ ਸਿਰਫ ਸੂਟ ਤੇ ਲਗਾ ਦੋ ਫਿਰ ਉਹਨਾਂ ਦਾ ਫੋਨ ਆਇਆ ਕਹਿੰਦੇ ਬਈ ਦੇਖੋ ਤੁਹਾਡੀ ਸਲਵਾਰ ਨਾ ਜੋ ਤੁਸੀਂ ਜੋ ਬਣਾਉਣੀ ਹੈ ਪੈਂਟਸ ਵਾਲੇ ਬਣਾਉਣੀ ਇਹ ਮਜ਼ਾ ਨਹੀਂ ਆਉਣਾ ਕਿਉਂਕਿ ਤੁਹਾਡੇ ਏ ਜੋ ਸੂਟ ਦਾ ਥੱਲੇ ਡਿਜ਼ਾਇਨ ਬਨਿਆ ਦਾ ਹੈ ਪਹੁੰਚਿਆ ਤੇ ਤੇ ਫਿਰ ਮੈਂ ਵੀ ਨੋਟ ਕੀਤਾ ਆਹ ਚੀਜ਼ ਮੈਂ ਕਿਹਾ ਤੇ ਸਹੀ ਕਰਹਿ ਰਹੇ ਨੇ ਕਿਉਂਕਿ ਜੀਥੇ ਡੀਜ਼ਾ ਈਨ ਹੁੰਦਾ ਨਾ ਫਿਰ ਉੱਥੇ ਫੇਿਰ ਉਹ ਲਗਾਈ ਹਮ ਜਿੱਥੇ ਡਿਜਾਇਨ ਹੁੰਦਾ ਹੈ ਨਾ ਸੂਟਾਂ ਦੇ ਥੱਲੇ ਪਹੁੰਚ ਆਂ ਤੇ ਉੱਥੇ ਫਿਰ ਥੱਲੇ ਲਾਈਨਿਂਗ ਲੱਗਦੀ ਹੈ ਤੇ ਫੇਰ ਮੈਂ ਲਾਈਨਿੰਗ ਲਵਾਈ ਪਹਿਲਾਂ ਸੱਤ
ਛਾ। ਤੁਸੀਂ ਗਰਮੀ ਵਿੱਚ
ਨੌ ਸੌ ਰੁਪਇਆ ਲੱਗਿਆ ਨਹੀਂ ਸੂ ਇਹ ਸੂਟ ਥੋੜਾ ਵਧੀਆ ਸੀ ਨਾ ਵਧੀਆ ਵਾਲਾ ਕੱਪੜਾ ਸੀ ਉਹ ਲਾਈਨਿੰਗ ਤੋਂ ਬਿਨਾਂ
ਅੱਜ ਮੈਂ ਸੂਟ ਸੀ
ਹੂ
ਆ ਜਾਂਦੀ ਐ ਵੈਸੇ
ਹਾਂ ਉਹਨੇ ਤਾਂ ਫਿਰ ਨਾ ਸੂਟ ਬਣਾ
ਕੋਈ
ਫਿਰ ਬੜਾ ਉਹ ਫਿਰ ਚੰਗਾ ਨੀ ਲੱਗਦਾ ਕਿਤੇ ਜਾਣਾ ਹੋਇਆ ਅਚਾਨਕ ਤੇ ਫਿਰ ਉਹ ਬੇਕਾਰ ਜਾ ਲੱਗਦਾ
ਹਾਂ
ਮੈਂ ਲਾਈਨਿੰਗ ਆਲਾ ਸਵਾਇਆ ਹੁਣ ਤੱਕ ਦੋ ਸੂਟ, ਦੋ ਸੂਟ ਸਵਾਅ ਬੈਠੀਆਂ।
ਹਾਂ ਬਾ, ਹਾਂ ਬਾਹਰ ਜਾਣ, ਲਈ ਤੇ ਕਪ
ਹੰਮ।
ਅੱਛਾ, ਹਾਂ ਬਾਰ ਜਾਣ ਲੱਗੈ ਸੋ
ਹੈ ਮੈਂ ਮੈਂ
ਕੁਛ ਪੇਈ ਪਾਈਏ
ਹਾਂ, ਫਿਰ ਸੇ ਲੈ ਦਿਨੇ ਆ ਵਗਜ ਏ ਏ ਗਾਣਾ ਨਈਂ ਐ, ਕੇ ਇੱਕੋ ਚੁੰਨੀ ਨਾਲ ਮੈਂ ਵੇ ਕੱਢੇ ਸੌ ਸਾਲ ਵੇ ਗਾਣਾ ਸੁਣਿਐਂ ਇੱਕੋ ਚੁੰਨੀ ਨਾਲ ਮੈਂ ਕੱਢੇ ਸੌ ਸਾਲ ਵੇ। ਬਈ, ਹਰ ਬੰਦੇ ਉਹ ਹਰਸ ਅਲਗ ਅਲਗ ਸੂਟ ਹੁੰਦੈ ਅਨਣ ਚੁੰਨੀਆਂ ਵੀ ਹੁੰਦੀਐਂ ਨੇ, ਓ ਗਾਣੇ ਸਮਝਗੇਆਂ ਓ ਨੇ ਕੈਂ ਫਿਟ ਕਰਤੈ ਇੱਕੋ ਚੁੰਨੀ ਨਾਲ ਮੈਂ ਕੱਡੇ ਤੇਂਨ ਸਾਲ ਵੇ ਬਿਲਕੁਲ ਸਮਝ ਤੋਂ ਬਾਰ ਐ ਗਾਣਾ।
ਹਾਂਜੀ ਹਾਂਜੀ
ਏਕ ਜਨਾਨੀ ਵੀਡੀਓ ਵੀ ਆਪਣਾ ਹਾਂ। ਅੱਜ ਇੱਕ ਜਨਾਨੀ ਨਾ ਆਪਣਾ ਵੀਡੀਓ ਬਣਾਂਦੀ ਪਈ ਸੀ ਤੇ ਵਿੱਚ ਕੇ ਉਹਨੇ ਇਹ ਬੋਲਿਆ ਇੱਕੋ ਚੁੰਨੀ ਨਾਲ ਮੈਂ ਕੱਢੇ ਤਿੰਨ ਸਾਲ ਵੇ, ਉਹਦਾ ਘਰਵਾਲਾ ਆਇਆ! ਪਿਛੋਂ ਦੀ ਉਹਨੇ ਪੂਰੀ ਲਮਾਰੀ ਚ ਸਾਰਿਆਂ ਕੱਪੜੇ ਕੱਢ ਕੇ! ਬਾਹਰ ਰੱਖਦੇ ਐਲੈ ਚੁੰਨੀ ਐਲੈ ਚੁੰਨੀ ਐਲੈ ਚੁੰਨੀ ਐਲੈ ਚੁੰਨੀ
ਹਾਂਜੀ। ਹਾਂ ਹਾਂਜੀ, ਹਾਂ ਨਹੀਂ ਉਹ ਤੇ ਓਦਾਂ ਬਾਹਰ ਬਾਹਰ ਜਾਣ ਲੱਗੇ ਈ ਕੱਪੜੇ ਹੁੰਦੇ, ਹੈਗੇ ਨੇ ਪਰ ਫਿਰ ਵੀ। ਭਾਈ ਜਾ ਕੇ, ਤੇ ਹੋਰ ਤੁਸੀਂ ਕਰਦੇ ਕਰਦੇ ਜਾਂ ਉਫ ਸਲਾਈ ਨਹੀਂ ਕਰਦੇ ਹੋ?
ਮੈਂ ਓਨਲਾਈਨ ਵੀ ਕਰਨੀ ਆ ਤੇ ਉਫ
ਹਮ ਮੈਂ ਖੁਦ ਓਨਲਾਈਨ ਵੀ ਕਰਦੀ ਹਾਂ। ਤੇ ਉਹ ਹਾਂ ਮੈਂ ਵੀ ਟੀ ਸ਼ਰਟ ਟੀ ਸ਼ਰਟ ਮੰਗ ਨੇ ਕਾਫੀ ਅੱਛੀ ਨੇ ਬਿਲਕੁਲ
ਚਲੋ ਵਦ
ਬਿਲਕੁਲ ਘਰ ਬਾਰ ਮੈਂ ਤੇ ਘਰ ਗੁਰਦੁਆਰੇ ਵੀ ਪਾ ਜਾਨ ਜਾਨੀ ਆ ਮੈਂ ਤੇ ਉੱਥੇ ਵੀ ਪਾ ਜਾਂਦੀ ਆਂ ਕਿੰਨੀ ਕੁ ਹਮ
ਔਰ ਇੱਕ, ਇੱਕ ਮੈਂ ਦੇਖਿਆ ਸੀ। ਵੀਡੀਓ
ਲੇਨੇਆ ਸਵਾ ਜਾਵਾਂਗੀ ਅੱਜ ਅੱਜ ਕੱਲ ਵਿਚ।
ਇੱਕ, ਇੱਕ ਨਾ ਵੀਅ ਵੀ ਵੀਡੀਓ ਤੋ ਯਾਦ ਆਇਆ ਏ। ਮੈਂ ਇੱਕ ਵੀਡੀਓ ਹੋਰ ਦੇਖਿਆ ਸੀ। ਤੇ ਇੱਕ, ਇੱਕ ਲੇਡੀਜ਼
ਅੱਛਾ-ਅੱਛਾ-ਅਛ
ਭਾਂ, ਓਹਨੇ ਕਿਸੇ ਵਿਆਹ ਤੇ ਜਾਣਾ ਹੁੰਦੈ। ਤੇ ਓਹਦਾ ਹਸਬੈਂਡ ਅਲਮਾਰੀ ਚੋ ਨਾ ਇੱਕ ਸੂਟ ਲੈ-ਲੈ ਕੇ ਆ। ਨਾਲ ਉਹ ਦੇ
ਹਾਂਜੀ
ਤੇ ਓ ਪੈਕ ਕਰਕੇ ਲੈ ਕੇ ਆਂਦੈ, ਕਹਿੰਦਾ ਯੇ ਡਾਲ ਲੇ।
ਜੀ ਹਾਂਜੀ। ਅੱਛਾ-ਅੱਛਾ।
ਕੀ ਇਹ ਪਾਵਾਂ। ਜਦੋਂ ਖੋਲ ਕੇ ਵੇਖਦੀ, ਬੜਾ ਸੋਣਾ ਲੱਗਦੈ। ਹਾਂ।
ਅੱਛਾ-ਅੱਛਾ। ਹਾਂ-ਹਾਂ-ਹਾਂ।
ਤੇ ਕੇੰਦੀ ਕਿੱਥੋਂ ਲੈ ਕੇ ਆਏ ਔ? ਕਹਿੰਦਾ ਤੇ, ਕਹਿੰਦਾ ਤੇ, ਕਹਿੰਦਾ ਤੇਰੀ ਅਲਮਾਰੀ ਚੋਂ ਤਾਂ ਲੈ ਕੇ ਆਇਆ। ਇਹ ਪਾਲਾ।
ਹਾਹਾਹਾ
ਹਾਂ
ਹਾਂ ਤਾਂ, ਪਤਾ ਈ ਨਹੀਂ ਹੁੰਦਾ ਐਨਾ ਕ ਕਿਉਂਕੀ ਸਾਡੇ ਬਸ, ਉਹੀ ਹੈ ਬਸ। ਬਜ਼ਾਰ ਗਏ ਆ, ਕੋਈ ਚੀਜ਼ ਪਸੰਦ ਆਈ ਏ। ਲੈ ਲੋ ਜੀ
ਜਾ ਮੰਨ ਲਉ, ਕਦੀ ਕਦਾਰ ਮਨ ਕਰਦਾ ਸੀ ਥੋੜੀ ਫੋ-ਫੋਟੋਆਂ ਦੇਖੀਆਂ। ਆਪਣੀਆਂ ਪੁਰਾਣੀਆਂ, ਤੇ ਫੇਰ ਦੇ ਕੇ ਸੋਚਨੇ ਆ ਵੀ, ਇਹ ਸੂਟ ਹੈਗਾ ਮੇਰੇ ਕੋਲ
ਉਹ ਫੋਟੋ ਵੇਖ ਹੀ ਯਾਦ ਆਂਦਾ। ਹਾਂ, ਇਹ ਸੂਟ ਵੀ ਸੜਕ ਖੁਦ ਦਾ ਹੀ ਉਹ ਹਾਲ ਹੈ। ਕੀ ਕਰੀਏ? ਕੁਛ ਸਵਾਈਆਂ ਮਾਰ ਗੀਆਂ ਨੇ, ਕੁਛ ਗਰਮੀ ਮਾਰ ਗੀ।
ਹਾਂ।
ਹਰ ਜਗ੍ਹਾ ਰੇਟ ਹਾਈ ਨਿ ਸਿਲਾ। ਕੱਪੜੇ ਸਿਲਾਣ ਦੇ, ਜੇ ਕੋਈ ਆ ਜੈ ਵਿਆਹ ਸ਼ਾਦੀ ਤੇ ਫੇਰ ਪੰਜ ਛ ਹਜ਼ਾਰ ਤੋਂ ਘੱਟ ਕ ਸੂਟ ਨੀ ਆਂਦਾ।
ਹਾਂ।
ਹੋਰ ਦੂਜਾ ਵੇ ਦਿਖਾਵਾ।
ਉਹ ਤੇ ਹੈ, ਨਾਂ ਹੁਣ ਤੇ ਵੇਖੋ ਬ ਜਿਵੇਂ ਦੀ। ਗਰਮੀ ਚ ਕੱਪੜੇ ਲੈਨੇ ਪੈਂਦੇ ਨੇ, ਓਹ ਤਾਂ ਚ। ਭਿੰਨਾ ਚੱਲਦਾ ਹੈਗਾ ਵੇ
ਹੁਣ ਜਿੰਨਾਂ ਜਿੰਨਾਂ ਦਾ ਜਿਹਨਾਂ ਦਾ ਵਿਆਹ ਵੇ ਸੁ ਓਹ ਤ ਹਾਂ ਜਿੰਨਾਂ ਦੀ ਮੈਰਿਜੈ ਤੁਸੀਂ ਓਹਨਾਨੁ ਤਾਂ ਦੇਖੋ, ਲੋਕੀ ਇੱਕ ਦੂਜੇ ਨੂੰ ਦੇਖਦੇ ਨੇ ਇਹਨੇ ਐ ਪਾਇਆ ਤੇ ਇਹਨੇ ਐ ਪਾਇਆ ਏ ਇੰਨਾ ਮੈੰਗਾ ਇੰਨਾ ਮੈੰਗਾ।
ਚਲੋ ਵਿਆਹ ਸ਼ਾਦੀਆਂ ਵਿੱਚ ਚੱਲਦਾਈ ਏ। ਫੇਰ ਤੇ ਬਸ
ਬਸ ਬੁਰੇ ਹਾਲ ਹੈਗਾ।
ਅੱਜ ਕੱਲ ਤੇ ਜਗ੍ਹਾ। ਜਗ੍ਹਾ ਵਰਾਏਟੀ ਤੇ ਬੋਹਤ ਹੈ। ਜਿਹੜੇ ਹੁਣ ਤਾਂ ਚਲੇ ਜੋ ਓਨਲਾਈਨ ਵੀ ਮਿਲ ਤੇ ਬਿਨੇ ਤੇ ਘਰਾਂ ਵਿੱਚ। ਵਿੱਚ ਵੀ ਕੰਮ ਖੋਲ੍ਹੇ ਹੋਏ ਨੇ। ਮੈਂ ਸੂਟਾਂ ਦੀ। ਚੱਲਦੇ ਹੀ ਪਏ ਵਿਕਦੇ ਹੀ ਪਏ ਤਾਂ ਦੁਨੀਆਂ ਤੇ ਉਹ। ਸੂਟਾ ਵਗੈਰ ਕੁਝ।
ਗੁਜ਼ਾਰਾ ਕੀ ਤਹਾਨੂੰ ਭਾਵੇਂ ਤੁਸੀਂ ਕੁਸ। ਤੁਸੀਂ ਭਾਵੇਂ ਹਜ਼ਾਰ ਦਾ ਲੈਲੋ ਉਹ ਚੱਲਣਾ ਸੀਜ਼ਨ। ਕਿੰਨਾ ਕੁਝ ਹੀ ਐਦਾਂ ਦਾ ਉਹ ਹੁੰਦੀ ਉਹ। ਕਿਉਂ ਉਹ ਥੋੜਾ ਉਹ ਲਾਈਟ ਹੋ ਜਾਂਦਾ ਹੈ। ਉਹ ਬਸ ਫੇਰ ਪੁਰਾਣੇ ਪੁਰਾਣੇ ਲੱਗਦੇ ਆ। ਤੇ ਫਿਰ ਲੋਕਾਂ ਨੇ ਸ਼ੁਰੂ ਕਰ ਦਿੰਦੇ ਹੈਗੇ ਨੇ।
ਹਾਂ, ਕੀ ਕਰੀਏ ਹੋਰ ਕੋਈ ਹੈ
ਹੋਰ ਦੱਸੋ।
ਕਪ ਕੱਪੜੇ ਨਾਲ ਲਈਏ ਗੁਜ਼ਾਰਾ ਵੀ ਨੀ। ਜੇ ਕੱਪੜ ਆ ਲਈ ਏ, ਗੁਜ਼ਾਰਾ ਵੀ ਨੀ ਚਾਹੀਦੇ ਨੇ ਕਦੀ ਹਾਂ ਕਦੀ-ਕਦੀ ਮਾਰਕੇਟ ਜਾਣਾ ਈ ਕਦੀ ਕਿਤੇ ਜਾਣਾ ਏ ਕਦੀ ਕਿਸੇ ਦਾ ਵਿਹਾਅ ਆਗਿਆ ਏ ਕਾ ਇਕ ਜਨਮਦਿਨ ਆਗਿਆਈ। ਕਦੇ ਬੱਚਿਆਂ ਨੂੰ ਛੋੜਨ ਜਾਂਨਾੱਏ ਕਦੇ ਬੱਚੇ ਲੈਣ ਜਾਣਾ ਏ ਤੇ ਫੇਰ ਜਦੋਂ ਬੰਦਾ ਘਰੋਂ ਦੀ ਬਾਰ ਨਿਕਲੈ ਤੇ ਫੇਰ ਥੋੜਾ ਬੰਣ ਠੰਨ ਕੇ ਨਿਕਲੇ ਤੇ ਜਿਆਦਾ ਅੱਛਾ ਲੱਗਦਾਏ ਨੀ ਤੇ ਫੇਰ ਓ ਅੱਛਾ ਨੀ ਲੱਗਦਾ ਕੋਏ ਕਿ ਦੇਖੋ ਇਹਨੇ ਕੀ ਏ ਕੀ ਪਾਕੇ ਆਯਾ ਏ ਕੀ ਪਾ ਕੇ ਆਯਾ ਕਿੱਦਾਂ ਤਿਆਰ ਹੋਈ ਦੀ ਏ ਕਿਦਾ ਤਿਆਰ ਹੋਈ ਦੀ
ਹਨ ਨਾ ਸੋਹਨਾ ਕੱਪੜਾ ਪਾਣਾ ਤੇ ਬਹੁਤ ਜਰੂਰੀ ਜਰੁਰੀ ਹੈ ਜੀ ਦੇਖਲੋ ਕਿਤੇ ਤੁਸੀਂ ਥੋੜਾ ਲੱਗੋਗੇ ਕਿ ਹਾਂ ਬੀ ਕੋਈ ਰਿਸਪੈਕਟ ਵੀ ਦਿੰਦਾ ਅੱਜ-ਕੱਲ ਲਾਇਆ ਪਾਇਆ ਦੇਖ ਲੋ ਇਸ ਚੀਜ਼ ਦਾ ਈਂਪਰੈਸ਼ਨ ਪੈਂਦਾ ਦੂਜੇ ਈਦੇ ਉਪਰ ਫਿਨ ਏਦਾ ਲਾਸਟ ਇਪ੍ਰੈਸ਼ਨ ਜੇ ਅਸੀ ਫਸਟ ਆਵਾਂਗੇ ਤੇ ਹਾਂ
ਅੱਜ ਕੱਲ ਕੱਪੜਿਆਂ ਤੋਂ ਨ ਜਦ ਤਾਂ ਆਂਦਾ ਕੱਪੜੇ ਨੇ ਕੱਪੜੇ ਕਿੱਦਾਂ ਦੇ ਪਾਏ ਨੇ ਉਹਦੇ ਤੇ ਬੰਧਦੇ ਜੱਜ ਕੀਤਾ ਜਾਂਦਾ।
ਆਈਡੀਆ ਲਿਗਦਾ ਜ ਕਮੈਂਟ ਕੀਤੀ ਜਾਂਦੀ ਹੈ ਉਹ ਤੇ ਹੈ ਹੀ ਹੈ ਕੁਛ ਨੀ ਕਿਹਾ ਗਿਆ ਅੱਜ ਗੱਲ ਤੇ ਬਸ ਤੇ ਥੋੜੇ ਥੋੜੀ ਜ ਜ਼ਰੂਰਤ ਵੀ ਹੈ ਬਸ
ਤੇ
ਹੋਰ ਚੱਕਰ ਤੁਸੀਂ ਵੀ ਬੜੇ ਦਿਨ ਹੋ ਗਏ ਹਾਂ ਨਹੀਂ ਕੋਈ ਨਾ ਇਕੱਠਟੀ ਮਾਰ ਕਿਡ ਚੱਲਾਂਗੇ ਤੇ ਥੋੜੀ ਬੋਹਤੀ ਸ਼ੋਪਿੰਗ, ਹਨਾ ਥੋੜੀ ਚੌਇਸ ਵੀ ਹੋ ਜਾਂਦੀ। ਕਿਟ ਜਾਓ ਤੇ ਕਿੰਨਾ ਕੁਝ ਵਿਖ ਜਾਂਦਾ ਏ। ਵੀਖ ਜਾਂਦਾ ਏ ਕੋਈ ਜੁੱਤੀ ਏ ਕੋਈ
ਹਾਂ, ਚੂਣਿਆ ਸੈੱਟ ਹੀ ਕੋਈ ਹੋਰ ਸਮਾਨ ਨਿ
ਹਾਂ ਚਲੋ ਠੀਕ ਹੈ ਜੀ ਓਕੇ ਜੀ ਫੇਰ ਸਤਿ ਸ਼੍ਰੀ
-ਕਾਲ ਹਾਂ ਹਾਂ ਕੋਈ ਨਾ ਸਭ ਦੇਖਾ
ਹਾਂ ਚਲੋ ਸਹੀ ਹੈ ਓਕੇ ਜੀ ਸਤਿ ਸ੍ਰੀ ਕਾਲ ਜੀ।
ਓਕੇ ਜੀ।